ਹਾਲੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ- ਚਾਲ ਤੁਹਾਡੇ?
ਵਧੀਆ ਜੀ ਵਧੀਆ, ਤੁਸੀਂ ਦੱਸੋ ਕਿੱਦਾਂ?
ਬਸ ਨਜ਼ਾਰੇ ਲੁੱਟ ਰਹੇ ਆ ਜੀ।
ਅੱਛਾ ਜੀ, ਹੋਰ ਕਿੱਦਾਂ ਪੜ ਰਹੇ?
ਬਸ, ਆਜ ਤੇ ਥੋੜਾ ਵੀਕਐਂਡ ਹੈ। ਤੇ ਥੋੜਾ ਚਿਲ ਮਾਰੀ ਦਾ ਹੈ। ਮੂਵੀ- ਮਾਵੀ ਦੇਖ ਕੇ ਬੈਠਿਆ ਸੀ ਉਹਨੇ। ਲਾਈ ਸੀਜਲਜੀਤ ਦੀ ਨਵੀ ਆਈ ਸੀ। ਕੋਈ ਮੂਵੀ ਉਹ ਦੇਖ ਰਿਹਾ ਸੀ।
ਅੱਛੇਆ। ਉਹੀ ਮੈਂ, ਮੈਂ ਵੀ ਉਹੀ ਸੋਚਿਆ। ਮੈਂ ਕਿਹਾ ਹੁਣ ਅੱਜ ਕੱਲ ਮੂਵੀ ਦਾ, ਜ਼ਿਆਦਾ ਟਰੈਂਡ ਚੱਲ ਗਿਆ। ਬੰਦਾ ਮੂਵੀ ਜ਼ਿਆਦਾ ਪੜਨਾ ਪਸੰਦ, ਅਹ ਸੁਣਨਾ, ਦੇਖਣਾ ਪਸੰਦ ਕਰਦੇ ਇੱਕ। ਤਾਂ ਕਿਤਾਬਾਂ ਤਾਂ ਘੱਟ ਹੀ ਪੜਦੇ ਆ। ਜੇ ਕਿਤਾਬਾਂ ਲਾਇਬ੍ਰੇਰੀ ਦਾ ਹਾਲ ਬੁਰਾ ਹੀ ਚੱਲ ਰਿਹਾ। ਜਿਹੜੇ ਆਪਣੇ ਮੈ ਨੇੜੇ- ਤੇੜੇ ਲਾਇਬ੍ਰੇਰੀ ਹੈਗੀ ਆ। ਉੱਥੇ ਮੈਂ ਦੇਖਿਆ ਸੀ। ਉਹੀ ਲਾਇਬ੍ਰੇਰੀ ਖਾਲੀ ਹੁੰਦੀ ਜਾ ਰਹੀ ਹੈ। ਰੇਟਰ ਵੱਧਦੇ ਜਾ ਰਹੇ ਆ। ਮੈਂ ਕਿਹਾ ਪਤਾ ਨੀ ਕਿਆ ਸਿਸਟਮ ਹੋ ਰਿਹਾ ਹੈ, ਹੁਣ।
ਹ ਉਹੀ ਹੈ ਬਸ ਨਾ ਅੰਗੇਜਮੈਂਟ ਹੈ। ਲੋਕਾਂ ਨੂੰ ਜਿੱਦਾਂ ਅੰਗੇਜ ਕਰ ਲਿਆ ਤੁਸੀਂ, ਫਟਾਫਟ ਮਤਲਬ ਦਿਖਾ ਤੇ ਸੀਨ ਤੇ ਲੋਕੀ ਜਲਦੀ ਦੇਖ ਲੈਂਦੇ। ਇਹਨਾਂ ਨੂੰ ਪਤਾ ਨਹੀਂ ਲੱਗਦਾ।
ਤੇ ਕਈ ਬੰਦੇ ਐਵੇਂ ਆ ਬਸ, ਜੇ ਮੂਵੀ ਇੰਨੀ ਵਧੀਆ ਹੋਦੀ ਆ। ਮਤਲਬ ਬੰਦਾ ਦੇ ਤੇ ਅਲਾਓ ਕਰਤਾਂ ਆਪਾਂ ਨੂੰ, ਸਕੂਲ ਦੇ ਵਿੱਚ ਕਿਤਾਬਾਂ ਨ ਪੜਾਈਆਂ ਜਾਂਦੀਆਂ। ਤਾਂ ਆਪਾਂ ਨੂੰ, ਉਹਹੀ ਵੀ ਲੀ ਵਰਚੁਅਲੀ ਦਿਖਾ ਦਿੰਦੇ ਕਿ ਹਾਂ। ਇਹ ਚੈਪਟਰ ਚ ਇਹ ਹੋਇਆ ਸੀ, ਤਾਂ ਇਹ ਹੋਇਆ ਸੀ। ਪਹਿਲੇ ਨਾਲੋਂ ਤਾਂ ਕੁਛ ਤਾਂ ਹੋਊਗਾ।
ਹਾਂਜੀ ਉਹ ਹੋਣਾ ਤਾਂ ਚਾਹੀਦਾ ਵੈਸੇ ਏਦਾਂ। ਕਿ ਮੂਵੀਜ਼ ਦੇ ਤੌਰ ਤੇ ਵੀ ਸਾਨੂੰ ਜਿਹੜੇ ਬੁੱਕਸ, ਵਗੈਰਾ ਰੀਡ ਕਰਵਾਏ ਜਾਣ। ਕਿਉਂਕਿ ਦੇਖਿਆ ਮਤਲਬ ਦੇਖਿਆ ਜਾਏ ਤਾ ਹਿਊਮਨ ਦਾ ਜਿਹੜਾ, ਬ੍ਰੇਨ ਹੈ। ਉਹ ਵਰਡਜ਼ ਤੋ ਜ਼ਿਆਦਾ ਯਾਦ ਨਹੀਂ ਰੱਖ ਪਾਉਂਦਾ। ਜਿੰਨਾ ਉਹ ਅਹ ਕੀ ਕਹਿੰਦੇ ਨੇ ਵਿਜ਼ੂਅਲ ਤੋ ਜ਼ਿਆਦਾ ਯਾਦ ਰੱਖ ਪਾਉਂਦਾ।
ਆਹ ਮਤਲਬ ਇਮੈਜਿਨ ਕਰ ਸਕਦਾ। ਜਿੰਨਾ ਇਮੈਜਿਨ ਕਰਕੇ ਵਧੀਆ ਚੱਲਦਾ।
ਬਹੁਤ ਵਧੀਆ ਚੱਲਦਾ। ਕੀ ਓਦਾਂ ਮਤਲਬ ਅਸੀਂ ਕਿਸੇ ਦਾ ਨਾਮ ਕੁਛ ਐਸੀ ਚੀਜ਼, ਮੁਸ਼ਕਿਲ ਵਰਡ ਯਾਦ ਕਰਨਾ ਹੁੰਦਾ ਨਾ ਜਿਵੇਂ ਉਹਨੂੰ ਤੋੜ ਤੋੜ ਕੇ ਏਦਾਂ ਦਿਮਾਗ ਚ, ਇਵੇਂਜ ਬਣਾ ਲੈਂਦਾ ਕਿ ਹਾਂ ਇਏਦਾਂ - ਏਦਾਂ ਇਹ ਬਣ ਗਿਆ।
ਸਹੀ ਕਿਆ ਜੀ। ਜਿਵੇਂ ਹੁਣ ਅੱਜ ਕੱਲ ਅੱਜ ਕੱਲ ਆਪਾਂ ਦੇਖਦੇ ਵੀ ਹਾਂ ਜਾਤਰ ਹੁਣ ਬੁੱਕਸ ਦੇ ਜਿਹੜੇ ਆਪਣੇ ਗ੍ਰਾਮਰ ਬੁੱਕਾਂ ਹੁੰਦੇ ਸਾਡੇ ਟੈਮ ਛੋਟੇ ਹੁੰਦੇ ਗ੍ਰਾਮਰ ਬੁੱਕ ਉਂਦੇ ਤਾਂ ਉਹਦੇ ਵਿੱਚ ਪਿੱਛੇ ਉਹ ਸੀੜੀ ਹੁੰਦੀ ਸੀ। ਤਾਂ ਉਹਦੇ ਵਿੱਚ ਸੀੜੀ ਹੁੰਦੀ ਹੁੰਦੀ ਸੀ ਤੇ ਸੀੜੀ ਦੇ ਵਿੱਚ ਜਿਵੇਂ ਗ੍ਰਾਮਰ ਦੇ ਪ੍ਰੋਨਾਸੀਏਸ਼ਨ ਹੋਗੇ ਹੋਰ ਚੀਜ਼ਾਂ ਹੋ ਗਈਆਂ ਤਾਂ ਉਹ ਸੀ ਡੀ ਦੇ ਵਿੱਚ ਦਿੱਤਾ ਜਾਂਦਾ ਸੀ। ਤੇ ਸਾਨੂੰ ਜ ਸਾਰਾ ਸਾਡਾ ਹੋ ਜਾਂਦਾ ਸੀ ਸਾਨੂੰ ਸੀੜੀ ਸਾਨੂੰ ਉਹ ਸੀੜੀ ਦਿਖਾਈ ਜਾਂਦੀ ਸੀ।
ਆ ਉਹ ਉਹਦੇ ਨਾਲ ਕੇ ਫੇਰ ਉਹ ਇੱਕ ਤ ਤਰ੍ਹਾਂ ਨਾਲ ਸਟੈਂਪ ਲੱਗ ਜਾਂਦੀ ਸੀ ਜੋ ਯਾਦ ਕੀਤਾ ਕਿ ਹੁਣ ਤੇ ਆ ਭੁੱਲਣਾ ਹੀ ਨਹੀਂ।
ਹਾਂਜੀ ਉਹ ਸੀੜੀ ਦੇ ਨਾਲ ਸਾਨੂੰ ਇਹੇ ਜਿਹੇ ਤਰੀਕੇ ਨਾਲ ਮਤਲਬ ਜਿਸ ਹਿਸਾਬ ਨਾਲ ਬੋਲਦੇ ਸੀ ਤਾਂ ਬੰਦਾ ਚੇਜ਼ ਛੋਟੇ ਹੁੰਦੇ ਸੀ ਤਾਂ ਜਿਵੇਂ ਉਹ ਬੋਲਦੇ ਸਾਨੂੰ ਮੈਡਮ ਕਿੰਦੇ ਉਵੇਂ ਪਿੱਛੇ ਬੋਲੋ ਤਾਂ ਉਹ ਬੋਲ- ਬੋਲ ਕੇ ਵੀ ਕਾਫ਼ੀ ਫੈਦਾ ਹੋਇਆ ਉਸ ਹਿਸਾਬ ਨਾਲ ਤਾਂ ਜੇ ਦੇਖਿਆ ਜਾਵੇ
ਹਾਂ
ਤਾਂ ਬੰਦਾ ਬੋਲਦਾ ਹੈ। ਤੇ ਉਹਨੂੰ ਆਪਣੇ ਹਿਸਾਬ ਨਾਲ ਦੇਖਦੈ ਤੇ ਉਹਨਾ ਜਿੰਨਾ ਉਹ ਕਰਦੈ ਤਾਂ ਬੰਦਾ ਉਹਨਾ ਜਿਵੇਂ ਰੀਡ ਬੁੱਕ ਨਾਲ ਪੜ੍ਹ- ਪੜ੍ਹ ਬੰਦਾ ਉਹ ਕਰਦਾ ਉਹਨਾਂ ਨੂੰ ਤਾਂ ਉਹ ਤਰੀਕਾ ਜ਼ਿਆਦਾ ਵਧੀਐ।
ਹਾਂਜੀ ਨਹੀਂ ਉਹ ਮਤਲਬ ਮੂਵੀਜ਼ ਮੈਂ ਤੇ ਆਪ ਉਹਨੂੰ ਪ੍ਰੈਫਰ ਕਰਨਾ ਕਿ ਇਤੇ ਇਤਿਹਾਸ ਦਾ ਹੀ ਪਤਾ ਲੱਗ ਜਾਂਦੈ ਮਵੀਜ਼ ਦੇ ਨਾਲ
ਸਹੀ ਕਿਹਾ। ਜਿਵੇਂ ਹੁਣ ਹੁਣੇ ਥੋੜ੍ਹੇ ਟੈਮ ਪਹਿਲਾਂ ਆਪਣੇ ਕਹਿ ਰਹੇ ਐਂ ਕਿ ਪੰਜਾਬ ਦੇ ਨਵੇਂ ਇਤਿਹਾਸ ਤੇ ਮੂਵੀ ਆਂਦੀ ਜਾਂ ਹੋਰ ਚੀਜ਼ਾਂ ਤੇ ਆਂਦੇ ਐ ਤਾਂ ਯਾਤਰ ਲੋਕ ਦੇਖਣ ਜਾਂਦੇ ਆ ਤਾਂ ਜਿਹੜੇ ਲੋਕਾਂ ਨੂੰ ਪਿਛੜੇ ਹੁੰਦੇ ਆ ਜਿਹੜੇ ਆਪਣੇ ਅੱਧੇ ਪੰਜਾਬ ਦੇ ਤਰ ਜਿਹੜੇ ਜਿਹਨਾਂ ਨੂੰ ਇਤਿਹਾਸ ਨਹੀਂ ਪਤਾ ਹੈਗਾ। ਤੇ ਉਹਨਾਂ ਨੂੰ ਇਤਿਹਾਸ ਦੇ ਬਾਰੇ ਜ਼ਿਆਦਾ ਜਾਣਕਾਰੀ ਹੋ ਜਾਂਦੀ ਹੈ।
ਹਾਂਜੀ- ਹਾਂਜੀ। ਬਟ ਪਤੈ ਕੀ ਐ ਮੂਵੀਜ਼ ਖ਼ਤਰਨਾਕ ਵੀ ਹੋ ਸਕਦੀਆਂ ਜਿੱਦਾਂ ਹੁਣ ਕੋਈ ਮੂਵੀ ਆ ਜਾਂਦੀਆਂ ਨੇ ਉਹਦੇ ਅੰਦਰ ਲੋਕਾਂ ਨੂੰ ਅੱਧਾ ਇਤਿਹਾਸ ਮੋਲਡ ਕਰਕੇ ਦਿਖਾ ਦਿੱਤਾ ਜਾਂਦੈ ਲੋਕੀ ਉਹਨੂੰ ਐਕਚੁਅਲ ਹਿਸਟਰੀ ਸਮਝ ਲੈਂਦੇ ਨੇ ਜਿੱਦਾਂ ਹੁਣ ਕੋਈ ਰੀਸੈਂਟੀ ਮੂਵੀਜ ਆਏ ਆਈਆਂ ਹੁੰਦੀਐਂ ਤੁਹਾਨੂੰ ਪਤੈ ਹੀ ਹੋਣੈ ਇੱਕ ਬਹੁਤ ਆਈ ਏ। ਜਿਦੇ ਅੰਦਰ ਕਿ ਦਿਖਾਇਆ ਕਿ ਬਾਈ ਇੱਕ ਬੰਦਾ ਜਾ ਰਿਹੈ। ਉਹ ਸਭ ਇੱਕ ਬੰਦੇ ਦੇ ਸਰਕਾਰ ਦੇ ਅੰਡਰ ਹੋ ਰਿਹੈ। ਪਰ ਇੱਦਾ ਹੋਇਆ ਹੀ ਨਹੀਂ ਉਹ ਹੋਇਆ ਕਿਤੇ ਹੋਰ ਦੇ ਅੰਡਰ ਪਰ ਦਿਖਾਇਆ ਕਿਤੇ ਹੋਰ
ਤੇ ਉਸ ਟੈਮ ਤਾਂ ਜਿਸ ਟੈਮ 'ਤੇ ਨਾਲ ਉਹਨਾਂ ਨੇ ਦਿਖਾਇਆ ਹੋਇਆ ਕਿ ਇਸ ਟੈਮ ਤੇ ਆਹ ਚੱਲ ਰਿਹਾ ਸੀ ਪਰ ਉਸ ਟੈਮ ਤਾਂ ਉਹ ਤਾਂ ਕੋਈ ਗੱਲਬਾਤ ਹੋਈ ਨਹੀ ਸੀ। ਉਸ ਟੈਮ ਕੋਈ ਹੋਰ ਬੰਦਾ ਸੀ ਜਿਹੜਾ ਉਸ ਟੈਮ ਚੱਲ ਰਿਹਾ ਸੀ।
ਹਾਂਜੀ, ਹਾਂਜੀ, ਹਾਂਜੀ। ਉਹੀ ਨਾ ਬਸ- ਕਿ, ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ- ਮਾਸ ਮਤਲਬ, ਇੱਕ ਵੱਡੇ ਤੌਰ ਦੇ ਉੱਤੇ ਲੋਕਾਂ ਦਾ ਬ੍ਰੇਨ ਵਾਸ਼-
ਯਾ, ਮੈਨੂੰ ਪਲੇਟ ਕਰ- ਕੀਤਾ ਜਾ ਰਿਹਾ। ਉਹਨਾਂ ਨੂੰ ਦੂਜੇ ਤਰੀਕੇ ਨਾਲ ਕਿਉਂਕਿ, ਕਿਉਂਕਿ ਬੰਦਾ ਜੋ ਦੇਖਦਾ ਸੱਚ ਮੰਨ ਲੈਂਦਾ ਜ਼ਿਆਦਾਤਰ। ਹ
ਅੱਛਾ। ਹੁਣ ਕਈ ਬੁੱਕਸ ਵੀ ਐਸੀਆਂ ਨੇ, ਤੁਸੀਂ ਮੰਨੋਗੇ ਕਈ ਐਸੀ ਬੁੱਕਸ ਨੇ। ਜਿਹੜੀਆਂ ਮਤਲਬ ਅਹ ਅੱਜ ਕੱਲ੍ਹ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ। ਉਹ ਮੁੱਲ ਬੁੱਕਸ ਦੇ ਅੰਦਰ ਕੁਛ- ਏਦਾਂ ਫੈਂਟਸੀ ਵਰਲਡ, ਏਦਾਂ ਫੈਂਟਸੀ ਉਹਨਾਂ ਨੂੰ - ਦੁਨੀਆਂ ਦਿਖਾਈ ਜਾਂਦੀ ਹੈ। ਬੁੱਕਸ ਦੇ ਅੰਦਰ ਪੜ੍ਹਦੇ -ਪੜ੍ਹਦੇ ਤੇ ਉਹ, ਉਹਨਾਂ ਨੂੰ ਲੱਗਦੈ ਕਿ - ਕਿ ਹਾਂ, ਇਹ ਸਭ ਸੱਚ ਹੈ। ਤੇ ਉਹ ਕੁੜੀਆਂ ਉਹੀ ਐਕਸਪੈਕਟ ਕਰਨ ਲੱਗ ਜਾਂਦੀਆਂ ਨੇ, ਆਪਣੇ ਪਾਰਟਨਰ ਵਲੋਂ-
ਆਪਣੇ ਹਾਂ, ਰੀਅਲ ਲਾਈਫ ਦੇ ਵਿੱਚੋ ਉਹ ਕਰਦੇ ਕਿ ਸਾਨੂੰ ਇਹੋ ਜਿਹਾ ਪ੍ਰਿੰਸ - ਸੀਟਮੈਂਟ ਚਾਹੀਦੀ ਐ ਜਾਂ ਸਾਡੀ ਇਹੋ ਜਿਹੀ ਕੋਈ- ਸੋਸ਼ਲ ਲਾਈਫ ਹੋਵੇ, ਜਿਹੜੀ ਹੈ ਇਸ ਹਿਸਾਬ ਨਾਲ ਚੱਲਣੀ ਚਾਹੀਦੀ ਏ। ਸਹੀ ਕਿਹਾ। ਜਿਵੇਂ ਹੁਣ ਮੈਂ ਵੀ- ਦੇਖਦਾ ਬੁੱਕ -ਲੋਕਾਂ ਨੂੰ ਰਿਜ਼ਵ ਕਰਦਾ ਆਂ। ਕਿਉਂਕਿ ਜਿਆਦਾਤਰ ਮੈਂ ਦੇਖਿਆ। ਕਿਉਂਕਿ ਆਪਾਂ ਬੈਠਦੇ ਆਂ ਨਾ ਜਦ - ਲੋਕ ਬੁੱਕ ਪੜ੍ਹਦੇ ਹੁੰਦੇ ਆ। ਤਾਂ ਉਹਨਾਂ ਨਾਲ ਗੱਲਾਂ ਕਰਨ ਦੇ- ਬਹੁਤ ਮਜ਼ਾ ਆਉਂਦਾ। ਕਿਉਂਕਿ ਉਹ ਬੁੱਕ ਦੇ ਵਿੱਚ ਜਿਹੜੀ ਚੀਜ਼ ਹੈ। ਉਹਨਾਂ ਦਾ ਇੰਟਰਸਟ ਇੱਕ ਟਾਈਮ ਤੱਕ ਇੰਟਰਸਟ ਬੁੱਕ- ਉਹ ਬਹੁਤ ਹੀ ਇੰਟਰਸਟ ਹੋਲਡ ਕਰਦੀ ਆਂ। ਆਖਰੀ- ਆਖਰੀ ਜਗ੍ਹਾ ਤੱਕ ਸਸ - ਤਾਂ ਜੇ ਮੈਂ ਜਿਵੇਂ, ਮੇਰੀ ਸਿਸਟਰ ਬਹੁਤ ਕਿਤਾਬਾਂ ਪੜ੍ਹਦੀ ਆ ਤਾਂ ਮੈਂ ਉਹਨੂੰ ਜਿਵੇਂ- ਤਰੋ ਚਰਨ ਦਾ ਪਤੈ ਆਂ। ਮਿਸਟਰੀ ਆਲੀ ਪਸੰਦ ਆਉਂਦੀ ਏ, ਤੇ ਜਾਦਤਰ ਮੈਂ ਜੇ ਉਹਨੂੰ ਦੱਸ ਦਿੰਦਾ, ਮੈਂ ਜੇ- ਪੜ੍ਹਦੀ ਹੁੰਦੀ ਹੈ। ਤਾਂ ਮੈਂ ਉਹਨੂੰ ਦੱਸ ਦਿੰਦਾ ਤਾਂ, ਉਹਦਾ ਮੂਡ ਖ਼ਰਾਬ ਹੋ ਜਾਂਦਾ, ਇੱਕ ਦਮ ਹੀ।
ਹਾਂਜੀ, ਉਹ ਸਪੋਯਲਸ ਦਾ ਬੜਾ, ਉਹ ਰਹਿੰਦਾ ਕੀ ਹੈ।
ਸਹੀ ਕਿਹਾ। ਤਾਂ ਉਹਦੇ ਵਿੱਚ ਆਪਾਂ -ਹਾਂਜੀ ਤਾਂ ਉਹਦੇ ਵਿੱਚ ਬੰਦਾ ਦੇਖਦਾ। ਕਿ ਹਾਂ ਬੁੱਕ ਇੱਕ ਟਾਈਮ ਤੱਕ ਬੰਦੇ ਨੂੰ ਮਤਲਬ ਵਧੀਆ ਦੋਸਤ- ਇਸ ਤੋ ਸਾਬਿਤ ਹੋ ਸਕਦੀਆਂ ਨੇ, ਜੇ ਬੰਦਾ ਉਹਨੂੰ ਵਧੀਆ ਤਰੀਕੇ ਨਾਲ ਪੜ੍ਹੀ ਜਾਵੇ।
ਹਾਂਜੀ, ਨਹੀਂ ਕਈ ਸੈਲਫ਼ ਹੈਲਪ ਬੁੱਕ ਹੁੰਦੀਆਂ। ਜਿਹਨਾਂ ਨੂੰ ਪੜਨ -ਪੜਨਾ ਹੀ ਚਾਹੀਦਾ। ਮੈਨੂੰ ਲੱਗਦਾ। ਤਾਂ ਹਰ ਇੱਕ ਇਨਸਾਨ, ਕਈ ਐਸੀਆਂ ਨੇ ਕਿ - ਜੋ ਇੰਪੈਕਟ ਐਸਾ ਦੇ ਜਾਂਦੀ ਏ, ਤੁਹਾਨੂੰ ਲਾਈਫ ਟਾਈਮ। ਉਹ ਕਿ ਤੁਹਾਡੇ ਦਿਲ ਦੇ ਉੱਤੇ ਉਹ- ਹਮੇਸ਼ਾ ਬਸੀ ਰਹਿ ਜਾਂਦੀ ਉਹ। 'ਤੇ, ਮੈਂ ਹਰ ਇੱਕ ਚੀਜ਼ ਦੇਖੋ, ਇੱਕ ਲਿੰਕ ਹੈ। ਦੇਖੋ, ਮੈਂ ਤੁਹਾਨੂੰ ਦੱਸਣਾ ਹਰ ਇੱਕ- ਜਿੰਨਾ ਦਾ ਲਿੰਕਸ ਹੈ। ਕਿ ਜਿੰਨੇ ਤੁਹਾਨੂੰ ਦੁਨੀਆਂ ਚ ਜ਼ਿਆਦਾ ਵਰਲਡ ਪਤਾ ਹੋਣਗੇ ਨਾ- ਕਿਸੇ ਚੀਜ਼ ਨੂੰ ਡਿਫਾਈਨ ਕਰਨ ਦੇ, ਓਨੇ ਜ਼ਿਆਦਾ ਤੁਹਾਡੇ- ਫੋਟਸ ਬਣਾਉਣ ਦੇ ਪ੍ਰੋਸੈਸ ਹੀ ਵਧਣਗੇ। ਕਿਉਂਕਿ-
ਹਾਂਜੀ
ਤੁਸੀਂ, ਇੱਕ ਚੀਜ਼ ਜਾਣ ਲਈ, ਅੱਛਾ। ਏ ਹੁੰਦਾ ਹੈ। ਠੀਕ ਹੈ ਜੀ। ਇਹ ਵਰਡ ਦਾ ਮਤਲਬ ਏ ਹੁੰਦਾ ਹੈ। ਹੁਣ ਏਦਾਂ ਦੇ ਤੁਹਾਨੂੰ- ਅਗਰ ਮੰਨ ਲਓ। ਸੌ ਵਰਡ ਮਿਲ ਗਏ 'ਤੇ ਤੁਹਾਡੇ ਨਵੇਂ ਥੋਟਸ ਬਣਨਗੇ। ਉਹ ਗੱਲ ਤੁਹਾਨੂੰ ਆਪਣੇ ਵ - ਥੋਸਟ ਐਕਸਪ੍ਰੈਸ ਕਰਨੇ ਆ ਜਾਣਗੇ। ਆਪਣੀ ਫੀਲਿੰਗ -ਫੀਲਿੰਗ ਐਕਸਪ੍ਰੈਸ ਕਰਨੀ ਆ ਗਈਂ। ਉਹ ਕਰਨੀ ਆ ਗਈ। ਫਿਰ ਤੁਹਾਡੇ ਥੋਟਸ ਨਏ- ਨਏ ਬਣਨ ਲੱਗ ਗਏ। ਨਏ -ਨਏ ਆਈਡੀਆਜ਼ ਆਉਣ ਲੱਗ ਗਏ। ਉਹਦੇ ਨਾਲ ਫਿਰ ਇਨਸਾਨ ਦਾ ਇੱਕ ਕਰੈਕਟਰ ਬਣ ਜਾਂਦਾ ਹੈ। ਥੋਟਸ ਦੇ ਨਾਲ- ਹੁਣ ਜਿਵੇਂ ਦੇ ਥੋਟਸ ਹੋਣਗੇ, ਉਵੇਂ ਦਾ ਕਰੈਕਟਰ ਬਣਦਾ।
ਹਾਂਜੀ, ਜਿਵੇਂ ਹੁਣ ਕਹਿੰਦੇ ਹਾਂ। ਆਪਾਂ ਮੂਵੀ ਦੀ ਇੱਕ ਲਿਮਿਟ ਆ। ਮੂਵੀ ਇੱਕ ਲਿਮਿਟ ਤੱਕ ਮੂਵੀ- ਖ਼ਤਮ ਹੋ ਜਾਣਗੇ। ਪਰ ਕਿਤਾਬਾਂ ਇੱਕ ਲਿਮਟ ਤੱਕ ਖ਼ਤਮ ਨੀ ਹੋ ਸਕਦੀਆਂ ਕੋਈ- ਕਾਫ਼ੀ ਜ਼ਿਆਦਾ ਕਿਤਾਬਾਂ ਨੇ, ਆਪਣੇ -ਆਪਣੇ ਮੂੰਹ ਉਹਦੇ ਵਿੱਚ- ਤਾਂ ਜਿਵੇਂ ਕਿਤਾਬਾਂ ਦਾ ਇੱਕ ਯੂਨੀਵਰਸ ਮੰਗਵਾਉਂਦੇ। ਜਿੰਨਾ ਡੀਪ ਜਾਉਂਗੇ, ਤਾਂ ਉਨਾ ਵਧੀਆ ਉਨਾ ਗਿਆਨ ਵਧ ਬਤ ਉਹੀ ਆ ਮੂਵੀ ਦੇ ਵਿੱਚ ਆਪਾਂ ਉਹ ਚੀਜ਼ ਨਹੀਂ ਕਰ ਸਕਦੇ ਕਿਤਾਬਾਂ ਇ ਰੈਲਵੈਂਟੀ ਜੇ ਕਿਤਾਬਾਂ ਵਧੀਆ ਨਾ ਹੁੰਦੀਆਂ ਜਾਂ ਕਿਤਾਬਾਂ ਉਹ ਨਹੀਂ ਹੁੰਦੇ ਤਾਂ ਬੱਚਿਆਂ ਨੂੰ ਕਿਤਾਬਾਂ ਪੜ੍ਹਾਈਆਂ ਨਹੀਂ ਜਾਂ ਬੱਚਿਆਂ ਨੂੰ ਜ਼ਿਆਦਾਤਰ ਹੋਰ ਚੀਜ਼ਾਂ ਹੀ ਉਹ ਕਹਿੰਦੇ ਆ ਨਵੇਂ ਨੌਕਲ ਹੋਰ ਦਿੰਦੀਆਂ। ਤੇ ਜਿਆਦਾਤਰ ਲੋਕ ਕਿਤਾਬਾਂ ਹੀ ਪੜ੍ਹਦੇ। ਕਿਤਾਬਾਂ ਦੇ ਨਾਲ ਗ੍ਰੈਦਰ ਹੋਏ ਜਿਵੇਂ ਛੋਟੇ ਹੁੰਦੇ ਤੋਂ ਆਪਾਂ ਪੜ੍ਹਦੇ ਹਾਂ ਕਿ ਬਾਬਾ ਜੀ ਨੇ ਵੀ ਗ੍ਰੰਥ ਲਿਖੇ ਨੇ। ਆਪਣੇ ਸਿੱਖਾਂ ਦੇ ਵਿੱਚ, ਤਾਂ ਉਹ ਵੀ ਇੱਕ ਬੁੱਕ ਆਪਣੇ ਜਿਵੇਂ ਆਪਾਂ ਬੁੱਕ ਕਹਿ ਨੀ ਸਕਦੇ ਆਪਾਂ ਆਪਣੇ ਬੁੱਕ ਕਹਿਣਾ ਮੰਨਾ ਤਾਂ ਉਹ ਵੀ ਇੱਕ ਓਲੀਵ
ਮਤਲਬ ਦੂਜਿਆਂ ਦੀ ਨਜ਼ਰਾਂ ਦੇ ਅੰਦਰ ਉਹੀ ਆ ਕਿ ਇੱਕ ਫੋਮ ਆਫ ਨੌਲੇਜ ਹੈ ਬਸ ਇਹ ਕਹਿ ਲਓ ਕਿ
ਨੌਲੇਜ ਤੱਕ ਲਿਮਿਟ ਉੱਥੇ ਤੱਕ ਸੀਮਿਤ ਆ ਪਰ ਉਹ ਬੁੱਕ ਹੈ ਨੀ ਅਸਲ ਚ ਕੇਵਲ ਹਰ ਇੱਕ ਰੂਲ ਸੇਮ ਏ, ਡਿਫਾਇੰਡ ਸੇਮ, ਡੈਫੀਨੇਸ਼ਨ ਸੇਮ ਆ ਸਾਰਿਆਂ ਦੀ ਕਿਉਂਕਿ ਓ ਹਰ ਸਾਰੀ ਚੀਜ਼ਾਂ ਸੇਮ ਹੀ ਕਰ ਰਹੇ ਆ ਬੰਦਿਆਂ ਨੂੰ ਸਿੱਖ
ਹਾਂਜੀ ਹਾਂਜੀ, ਉਹੀ ਆ। ਤੇ ਹੁਣ ਦੇਖੋ ਕੋਈ ਵੀ ਇਨਸਾਨ ਜਿਹੜਾ ਮਤਲਬ ਵੱਡੇ -ਵੱਡੇ ਸਾਇੰਟਿਸਟ ਵੀ ਨੇ ਉਹ ਕੋਈ ਪ੍ਰਮਾਣ ਦੇਣਾ ਹੁੰਦਾ ਨਾ ਉਹਨਾਂ ਨੂੰ।
ਤੇ, ਉਹ ਪ੍ਰੂਫ ਐਵੀਡੈਂਸ ਕਿੱਥੋਂ ਦੀ ਕੱਢਕੇ ਹੀ ਬੋਲਦੇ ਨੇ, ਹੁਣ ਜਿੱਦਾਂ ਉਹ, ਕੋਈ ਬੁੱਕ ਦਾ ਰੈਫਰੰਸ ਦੇਣਗੇ। ਕਿ ਬਈ, ਇਸ ਫਲਾਣੇ ਬੁੱਕ'ਚ, ਇਸ ਫਲਾਣੇ ਸਾਇੰਟੀਸਟ ਨੇ ਐ ਪ੍ਰੂਵ ਕਰਕੇ ਦਿਖਾਇਆ, ਤੇ ਐ ਉੱਥੇ ਜਾਕੇ ਪੜ੍ਹਲੋ, ਹੁਣ ਜਿਵੇਂ ਕੋਰਟ ਐ ਕੋਰਟ ਦੇ ਫੈਸਲੇ ਹੁੰਦੇ ਨੇ, ਜੱਜ ਫੈਸਲੇ ਸੁਣਾਂਦੇ ਨੇ, ਤੇ ਉਹ ਹੀ ਆਰਟੀਕਲ ਜਿਹੜੇ ਲੌਜ਼, ਉਹ ਜਿਹੜੇ ਪੜਕੇ ਸੁਣਾਂਦੇ ਨੇ, ਕਿਹਦੇ ਉੱਤੇ ਕਿਹੜਾ ਆਰਟੀਕਲ ਲੱਗਣਾ ਹੈ, ਕਿਹੜਾ ਲੌ ਲਾਣਾ ਏ। ਕਿਹੜੀ ਧਾਰਾ ਲਾਉਣੀ ਏ, ਉਹ ਸਭ ਕਿੱਥੇ ਲਿਖਿਆ ਹੀ ਹੋਇਆ ਨਾ? ਓਕ ਲਿਖਿਆ ਸ ਕਰਕੇ ਗਿਆ ਕਿਉਂਕਿ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਇੱਕ ਜਗ੍ਹਾ ਲਿਖਤਾ ਉਹ ਬਸ ਪੂਰੇ ਦੇਸ਼ ਚ ਫੈਲਾ ਤਾ ਕਿ ਹੁਣ ਇਹ ਚੇਂਜ ਨਹੀਂ ਹੋ ਸਕਦਾ।
ਜਿਵੇੈਂ ਕਹਿੰਦੇ, ਰਿਕਾਰਡੀੜ ਵੀਡੀਓ ਕਿੰਨੇ ਟਾਈਮ ਤੱਕ ਬੰਦਾ ਰੱਖਕੇ ਸਾਂਭਲੂਗਾ, ਮਤਲਬ ਰਿਕਾਰਡੀਡ ਵਿਡੀੳ ਕਿਨਾੰ ਟਾਈਮ ਬੰਦਾ ਸਾਂਭ ਲੂਗਾ।
ਹਾਂਜੀ-ਹਾਂਜੀ।
ਪ੍ਰਿੰਟ ਮੀਡੀਆ ਤਾਂ ਹੀ ਆਪਣਾ ਪਹਿਲਾਂ ਚੱਲਿਆ ਕਾਫੀ ਜਿਆਦਾ ਜਿਦਾ ਕਿ, ਪ੍ਰਿੰਟ ਮੀਡੀਆ ਤ ਕਿ ਬੰਦਾ ਪੜ੍ਹ ਸਕੇ ਤਾਂ ਜਿਆਦਾਤਰ ਹਰ ਇੱਕ ਸਾਰਿਆਂ ਤੱਕ ਪਹੁੰਚ ਸਕੇ, ਪ੍ਰਿੰਟ ਮੀਡੀਆ, ਇਹਦਾ ਮਤਲਬ ਇਹੀ ਹੁੰਦਾ ਜ਼ਿਆਦਾਤਰ।
ਕਿਉਂਕਿ ਵੀਡੀਓਜ਼ ਤੇ ਬਹੁਤ ਜ਼ਿਆਦਾ, ਵੱਡਾ ਸਟੋਰੇਜ ਖਾਂਦੀਆਂ ਨੇ। ਉਹਨਾਂ ਨੂੰ ਹਮੇਸ਼ਾ ਸਾਂਭ ਕੇ ਰੱਖਣਾ ਪਏਗਾ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ, ਬਟ ਪ੍ਰਿੰਟ ਨੂੰ ਕੀ ਹੈ, ਉਹ ਨਾ ਉਹਨੇ ਬਿਜਲੀ ਖਾਣੀ ਏ, ਨਾ ਉਹਨੇ ਕੋਈ ਅ ਰੀਸੋਰਸ ਐਲੋਕੇਟ ਕਰਨਾ ਉਹਨੂੰ ਤੁਸੀਂ ਰੱਖਤਾ ਤੇ ਉਹਨੇ ਉੱਥੇ ਈ ਬੈਠੇ ਰਹਿਣਾ।
ਸਹੀ ਕਿਆ ਨਾਲ ਜੇ ਐਵੇਂ ਜੇ ਇੱਕ ਚੀਜ਼ ਖ਼ਰਾਬ ਹੋ ਗਈ ਤਾਂ, ਉਹਦੀ ਜਗ੍ਹਾ ਹੋਰ ਵੀ ਕਾਫ਼ੀ'ਚ ਜਿਵੇਂ ਐਵੇਂ ਆ ਵੀੇਡੀਓ ਤੇ ਜੀ ਇੱਕ ਵਾਰੀ ਖਰਾਬ ਹੋਗੀ ਤਾ ਸਾਨੂੰ ਆਪਣ ਫੇਰ ਦੁਬਾਰਾ ਸਾਰਿਆਂ ਨੂੰ ਇਕੱਠਾ ਕਰਨਾ ਪੈਣਾ, ਬੁਲਾਉਣਾ ਪੈਣਾ। ਤਾਂ ਉਹਦੇ ਵਿੱਚ ਐਵੇਂ ਹੈਗਾ, ਜੇ ਕੋਈ ਇੱਕ-ਦੋ ਖਰਾਬ ਹੋ ਗਈ ਤਾਂ ਬੰਦਾ ਉਹੀ ਲਿਖ ਸਕਦਾ ਦੁਬਾਰਾ ਲਿਖ ਸਕਦਾ ਉਹਨੂੰ।
ਭਰ ਜੇਗੀ
ਉਲਟਾ ਹਰ ਵਾਰੀ ਬੰਦਾ ਬੈਠਦਾ ਕੁਛ ਨਵਾਂ ਲਿਖਣ ਨੂੰ, ਤਾਂ ਕੁਛ ਹੋਰ ਵਧੀਆ ਈ ਲਿਖਦਾ।
ਨਹੀਂ ਬਾਕੀ ਏਦਾਂ ਹੈ ਕਿ, ਮੂਵੀ ਇੰਡਸਟਰੀ ਨੇ ਕਾਫੀ ਚੇਂਜ ਵੀ ਕਰਤੀ। ਹੁਨ ਕਈ ਬੱਚਿਆਂ ਨੂੰ ਸਾਡੇ ਵਰਗਿਆ ਨੂੰ ਮੈਂ ਕਿਉਂ ਦੂਜਿਆਂ ਦਾ ਨਾਂ ਲਾਂ, ਮੈਂ ਤੇ ਆਪਣੇ ਵਰਗੇ ਨੂੰ ਕਹਾਂਗਾ ਕਿ ਚਾਰ ਸਾਹਿਬਜ਼ਾਦੇ ਦੀ ਕ ਹਾਂ, ਓਦਾਂ ਕੋਈ ਸੁਣਾਏ ਤਾਂ ਸੁਨਨੀਏ ਨਾ।
ਪਰ ਮੂਵੀ ਅਸੀਂ ਪੂਰੀ ਦੇਖ ਲਈ, ਕਿਉਂ?
ਸਹੀ ਕਿਆ।
ਵਿਜ਼ੂਅਲ ਸੀਗੇ, ਆਸਾਨ ਹੋਗਿਆ ਸਾਡੇ ਆਸਤੇ, ਕਨਵੀਨੀਅਨ ਦੇ ਹਿਸਾਬ ਨਾਲ ਹੁਣ, ਉਹ ਮੂਵੀ ਨਾ ਦੇਖੀ ਹੁੰਦੀ, ਸਾਨੂੰ ਪਤਾ ਹੀ ਨਾ ਹੁੰਦਾ ਕਿ, ਹਾਂ ਕੀ ਆ। ਹੁਣ ਕਥਾ ਸੁਣਨ ਨੂੰ ਬਹਿਜੋ, ਤੇ ਬਸ ਸਾੰਨ ਤਾਂ ਨੀਂਦਰ ਆਣ ਲੱਗ ਜਾਂਦੀ ਏ, ਸਾਫ਼-ਸਿੱਧੀ ਜੀ ਗੱਲ ਏ ਜਿਹੜੀ, ਓ ਬੋਰਿੰਗ ਲੱਗਦਾ ਉਹ। ਇਦਾਂ ਹੀ ਏ, ਮਤਲਬ ਕਹਿਣਾ ਨੀ ਚਾਹੀਦਾ ਹਾਂਜੀ-ਹਾਂਜੀ, ਅਸਲੀ ਚੀਜ਼ ਹੀ ਉਹੀ ਦੱਸਦੇ ਨੇ ਜਿਹੜੇ।
ਹਾਂਜੀ, ਅਸਲੀ ਚੀਜ਼ ਤਾਂ ਦੱਸਦੇ ਨੇ ਪਰ ਹਜੇ ਵੀ, ਜਿਵੇਂ, ਤੁਸੀਂ ਚਾਰ-ਸਾਹਿਬਜ਼ਾਦੇ ਤਾਂ ਆਪਾਂ ਓਹਦੀ ਗੱਲ ਕਰ ਲੈਂਨੇ ਆਂ ਮੈਂ ਤੁਹਾਨੂੰ ਦੱਸਦਾ, ਕੁਛ ਇਹੋ ਜਿਹੀ ਚੀਜ਼ਾਂ ਨੇ ਚਾਰ ਸਾਹਿਬਜ਼ਾਦੇ ਦੀ ਕਹਾਣੀ ਦੇ ਵਿੱਚ, ਜਿਹੜੀ ਉਹ ਦਿਖਾ ਨਹੀਂ ਪਾਂਦੇ। ਕਿਉਂਕੀ ਜਿਹ ਜਾ ਉਹਨਾਂ ਨੇ ਦਖਾ ਤੀਆਂ ਤਾਂ ਆਪਣੇ ਜ਼ਿਆਦਾਤਰ ਜਿਹੜਾ ਰੋਸ਼ ਮੰਨਿਆ ਜਾਂਦਾ, ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਕੁਛ ਇਹੋ ਜਿ ਚੀਜ਼ਾਂ ਹੈਗੀਆਂ ਨੇ, ਜਿਹੜੀ ਉਹਨਾਂ ਨਾਲ ਹੋਈਆਂ ਨੇ, ਪਰ ਉਹ ਚੀਜ਼ਾਂ ਦਿਖਾਈਆਂ ਨੀ ਹੈਗੀਆਂ, ਪਰ ਜੇ ਮੈਂ, ਉਹ ਚੀਜ਼ਾਂ ਚੀਜ਼ਾਂ ਬਾਰੇ ਆਪਾਂ ਪੜ੍ਹੀਏ ਤਾਂ ਉਹ ਚੀਜ਼, ਇਹੋ ਜਿਹੀ ਤੱਕ ਕਿ ਤੁਹਾਨੂੰ ਅੰਦਰ ਤੱਕ ਉਹ ਇਕੱਠੀ ਕਰਦੂਗੀ ਨਾ ਥੋਨੂੰ ਮੈਂ, ਦੱਸ ਨੀ ਸਕਦਾ।
ਉਹੀ ਆ ਨਾ, ਕਿ ਮੂਵੀ ਦੇ ਅੰਦਰ ਉਹ ਪੂਰਾ ਦਿਖਾ ਨਹੀਂ ਸਕਦੇ।
ਹਾਂਜੀ, ਪੂਰਾ ਮਤਲਬ ਫੀਲ ਐਕਸਪ੍ਰੈਸ ਵੀ ਨੀ ਕਰ ਸਕਦੇ, ਉਹ ਚੀਜ਼ ਤੱਕ ਆਪਾਂ ਨੂੰ